ਹੈਲੋ,
ਹਾਂਜੀ ਕਿਵੇਂ?
ਵਧੀਆ ਜੀ, ਤੁਸੀਂ ਦੱਸੋ?
ਅਸੀ ਵੀ ਵਧੀਆ, ਹੋਰ ਕੀ ਕਰਦੇ ਸੀ?
ਮੈਂ ਵੇਹਲਾ ਸੀ ਮੈਂ ਕਿਹਾ ਚਲੋ ਫੋਨ ਮਾਰ ਲਈ
ਚਲੋ ਵਧੀਆ ਵਧੀਆ
ਹਮ
ਹੋਰ ਦੱਸੋ? ਘਰੇ ਸਭ ਠੀਕ।
ਮਜ਼ ਇਹ ਹੀ ਸ਼ਕਦੇ। ਹੈਲੋ।
ਹੈਲੋ ਤੁਸੀਂ ਤੁਹਾਡੀ ਆਵਾਜ਼ ਨਹੀਂ ਆਈ ਸ਼ਾਇਦ।
ਬਹੁਤ ਪ੍ਰੋਬਲਮ ਹੋਣੀ ਤੁਡੋ ਵੀ
ਹੈਲੋ।
ਮੈਂ ਕਿਹਾ ਨੈਟਵਰਕ ਪ੍ਰੋਬਲਮ ਹੋ ਰਹੀ ਜੀ।
ਹਾਂ ਇਹਵੇਂ ਬੋਲੋ ਥੋੜਾ ਤੇਜ਼ ਬੋਲੋ ਨਾ।
ਹਾਂ।
ਗੱਲ ਪਤਾ ਕੀ ਹਾਂਜੀ ਹਾਂਜੀ ਵਧੀਆ ਜੀ ਵਧੀਆ।
ਹਾਂਜੀ।
ਰੋਟੀ ਪਾਣੀ ਖਾ ਲਤੀ ਜੀ?
ਬਾਹਲੀ ਸੀ ਜੀ ਬਸ ਘੀਏ ਬਣਾਏ ਸੀ ਘੀਆ ਟਿੰਡਾ।
ਸਾਡੇ ਇੱਥੇ ਵੀ ਕਰੇਲਾ ਬਣਾਇਆ ਅੱਜ।
ਅਛਾ ਅੱਛਾ ਚਲੋ ਵਧੀਆ ਜੀ। ਹੋਰ ਫਿਰ ਕੀ ਕਰ ਰਹੇ ਹੋ?
ਹੋਰ ਤੁਹਾਡੇ ਇੱਥੇ ਬਾਰਿਸ਼ ਹੁੰਦੀ ਵੀ ਹੈ।
ਬਾਰਿਸ਼ ਨੀ ਧੁੱਪ ਹੋਈ ਪੂਰੀ। ਅੱਛਾ।
ਹਾਂ ।
ਚਲੋ ਵਧੀਆ ਮੈਂ ਕੱਲ ਤੇ ਸੀ ਮਤਲਬ ਮੌਸਮ ਸੀ ਬਰਸਾਤ ਵਾਲਾ ਅੱਜ। ਝ ਨੀ ਹੈ ਬਰਸਾਤ ਬਸੂ ਕੁਝ ਵੀ ਹਾਂ ਹੋਰ ਦੱਸੋ ਜੀ। ਕੀ ਹੋਇਆ ।
ਹੋਰ ਦੱਸੋ?
ਵਧੀਆ ਹੋਰ ਕਾਰ ਬ ਚਲਾ ਰਹੇ ਹੋ ਨੀ? ਚਲਾ ਰਹੇ ਹੋ ਮੈਂ ਕਿਹਾ ਗੱਡੀ ਗੁੱਡੀ ਚਲਾ ਰਹੇ ਉਹ ਨੀ
ਪੂਰੀ ਗੱਡੀ ਦਾ ਪੂਰੀ। ਪਾਟੀ ਹੋਈ ਜੱਟ ਨੇ।
ਹਮ।
ਬਸ ਕੀ ਕਰੀਏ ਥੋੜਾ ਜਾ। ਤੇਲ ਮਹਿੰਗਾ ਹੋ ਗਿਆ ਹੋਰ ਕੀ ਕਰੀਏ?
ਤੇ ਮਹਿੰਗਾ ਹੋ ਗਿਆ ਵਾ ਮੋਦੀ ਨੇਤਾ ਵ ਮਹਿੰਗਾ
ਮੋਦੀ ਨੇ ਕੀਤਾ ਜੋ ਕੀਤਾ ਚਲੋ। ਰੱਬ ਦੇ ਵਾਲ ਆ ਜੋ ਵੀ ਹੈਗਾ
ਹਾਂ, ਉਹ ਤੇ ਹੈ ਪਰ ਤਾਂ ਵੀ ਸਰਕਾਰ ਨੂੰ ਮੈਂ ਕਿਹਾ ਉਹ ਤੇ ਹੈ ਪਰ ਤਾਵੀਂ ਵੋਅਟ ਤੇ ਅਸੀਂ ਦਿੱਤੀ ਸਰਕਾਰ ਨੂੰ।
ਉਈ ਤੇ ਕੀ ਕੁ ਜੇ ਗ਼ਰੀਬ ਆਦਮੀ ਪੇਟ ਪਾਲਸਤੇ ਪੇਟ ਤੇ ਪਾਲਣਾ ਦੇਖੋ ਜੀ।
ਹੋਰ ਵਿਆਹ ਵੀ ਹੋ ਗਿਆ ਤੁਆਡਾ
ਹਾਂਜੀ।
ਵਿਆਹ ਵਗੈਰਾ ਹੋ ਗਿਆ ਤਾਡਾ
ਕਿੱਥੇ ਆਰ ਤੂੰ ਈ ਲੱਭਦੇ ਕੋਈ ਕੁੜੀ ਕੁੜੀ ਸਾਡਾ ਕਿੱਥੇ ਵਿਆ ਹੋਣਾ। ਸਾਡੇ ਤੇ ਸੈਕਲਾਂ ਚ ਚੈਨ ਫਸਦੀ ਐ ਕੁੜੀ ਨਹੀਂ ਫਸਦੀ
ਅ ਅੱਛਾ ਫਿਲਮ ਦਾ ਡਾਇਲੋਗ ਜਿਹਾ ਲਗ ਰਿਹਾ।
ਹਂ
ਹਂ ਫੋਲੇ ਬੋਲਲੇ ਬਾਈ ਫੋਲੇ ਦਾ ਮੈਂ ਦੇਖੀ ਐ।
ਉਹ ਬੋਲੇ ਦੀ ਬੋਲੇ ਦੀ ਹਾਂ, ਓਹੀ ਈ ਬਸ ਜੀ ਫਿਰ ਹੋਰ ਦੱਸੋ।
ਬਸ ਹਾਂਜੀ‌ ਬੇਬੇ ਦਵਾਈ ਦੁਵਈ ਦੱਸੋ।
ਵਧੀਆ ਵਧੀਆ।
ਮੈਂ ਭੂਆ ਵਗੇਰਾ ਰੈਈ ਸੀ ਅੱਜ।
ਹੋਰ ਵੀ ਕਰਦਾ ਸੀ ਤੇਰਾ
ਹੈਂ!
ਮਗੇ ਤੇਰਾ ਵੀਰ ਕੀ ਕਰਦਾ ਸੀ।
ਕੁਛ ਨੀਂ ਉਹ ਤੇ ਜਾ ਰਿਹਾ ਮਨਾਲੀ ਗਿਆ ਵਾ ਅੱਜ ਹੁਣੇ ਨਿਕਲਿਆ।
ਅੱਛਾ ਜੀ, ਲੈ ਦਸ ਯਾਰ ਤੈਨੂੰ ਨੂੰ ਲੈ ਕੇ ਨੀਂ ਗਿਆ।
ਇੱਥੇ ਕੰਮ ਹੁੰਦੇ ਨੇਂ ਬਹੁਤ ਫੇਰ
ਅੱਛਾ ਅੱਛਾ ਮੁੰਡਾ ਕੰਮ ਕਾਰ ਆ ਕੀ ਗੱਲ ਹੋਈ।
ਚਲੋ ਇੱਕ ਬੰਦੇ ਉਹਦੇ ਘਰ ਰਹਿਣਾ ਪੈਂਦਾ ਫਿਰ।
ਮੈਂ ਕਿਹਾ ਚਲੋ ਜੀ ਇੱਕ ਬੰਦੇ ਨੂੰ ਤਾਂ ਘਰ ਰਹਿਣਾ ਪੈਂਦਾ ਨਾਂ।
ਹਾਂ, ਉਹ ਤੇ ਹੈ ਫਿਰ ਘਰ ਦਾ ਵੀ ਦੇਖਣਾ ਪੈਂਦਾ।
ਐ ਲਿਆ ਦੇ ਉਹ ਲਿਆ ਦੇ ਮੈਂ ਬਸ ਜਿੜਰਾ ਬਾਹਰ ਆ ਸੀ ਮੌਸਮ ਬੜਾ ਚੰਗਾ ਇੱਥੇ ਥੋੜ੍ਹਾ, ਥੋੜ੍ਹਾ, ਹੁਣੇ, ਹੁਨੇ ਰੁਕੀਏ ਬਾਰਿਸ਼।
ਤੂਫਾਨ ਸਗੋਂ
ਨਹੀਂ, ਨਹੀਂ ਤੂਫਾਨ ਚਲਾ ਗਿਆ।ਠੰਡਾ ਮੌਸਮ।
ਅੱਛਾ।
ਇੱਥੇ ਬਾਹਰ ਖਲੋਤਾ ਮੈਂ
ਚਲੋ ਵਧੀਆ ਜੀ ਹੋਰ ਦੱਸ। ਤੇ ਪੜ੍ਹਾਈ ਪੜੂਈ ਹੋ ਗਈ ਏ।
ਹੁਣ ਅਸੀਂ ਤਾਂ ਤੁਹਨੂੰ ਪਤਾ ਹੀ ਹੈ, ਕਿਉਂ ਜਿਉਂਦੀ ਉੱਥੇ।
ਨਹੀਂ।
ਮੈਨੂੰ ਪੜ੍ਹਾਈ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਹੁੰਦੀ ਏ ਉੱਥੇ।
ਹਾਂ ਉਹ ਤੇ ਹੈ। ਹੋਰ ਕੀ ਕਰ ਰਹੇ ਹੋ, ਅੱਗੇ ਕੀ ਸੋਚਿਆ ਏ ਕਰਨ ਦਾ।
ਬਸ, ਫਿਲਹਾਲ ਤਾਂ ਗੱਡੀ ਚਲਾਉਦੇ ਆ, ਹੋਰ ਕੁਛ ਨਹੀਂ।
ਟੈਕਸੀ ਦਾ ਕੰਮ ਕਰਦੇ ਹੋ।ਹੈ
ਹੋਰ
ਚਲੋ ਵਧੀਆ, ਕਿੰਨੀ ਦਿਹਾੜੀ ਬਣ ਜਾਂਦੀ ਹੈ।
ਉਹੀ ਯਾਰ ਕਿਆ ਕਹਿੰਦੇ ਚਾਰ ਸੌ, ਪੰਜ ਸੌ। ਉਹ ਤੇ ਡਿਪੈਂਡ ਕਰਦਾ ਬਸ ਦਿਲ ਦੇ ਉੱਤੇ ਆ।
ਹਾਂ ਉਹ ਤੇ ਹੈ ਮਤਲਬ ਪਰ ਪੈਸੇਜਰ ਇਨੇ ਆ ਚਾਰ, ਪੰਜ ਸੌ।
ਹਸ, ਹਾਂ ਪਰ ਦੋ, ਤਿਨ ਲਾ ਲੋ।
ਅੱਛਾ ਅੱਛਾ।
ਹੋਰ ਦੱਸੋ।
ਬਹੁਤ ਵਧੀਆ, ਮੈਂ ਵੀ ਸੋਚਿਆ ਹੈ ਟੈਕਸੀ ਟੂਕਸੀ ਦਾ ਕੰਮ ਕਰੀਏ।
ਨਾ ਨਾ ਭਾਜੀ ਤੁਸੀਂ ਨਾ ਫਸਣਾ ਅਸੀਂ ਤੇ ਫਸ ਗਏ ਹਾ। ਸਾਨੂੰ ਨਾ ਆਦਤ ਲੱਗ ਗਈ ਹੈ ਏ ਸੀ ਚ ਬਹਿਣਾ। ਗੱਡੀ ਚਲਾਉਣੀ ਛੁਡਵਾਣਾ, ਮੈਂ ਆਂਦੀ ਚਲਾਉਣੀ ਬਸ। ਕੋਈ ਚੰਗਾ ਜਿਹਾ ਕੰਮ ਲੱਭੋ। ਕੁਛ ਨਹੀਂ ਰਿਹਾ ਕੰਮਾਂ ਚ
ਉ ਮੈਂ ਵੀ ਵਿਹਲਾ ਬੈਠੇ, ਮੈਂ ਕਿਹਾ ਚਲੋ ਯਾਰ ਕੋਈ ਕੰਮ ਕੁਮ ਦੇਖ ਲਈਏ। ਮੈਂ ਸੋਚਿਆ ਗੱਡੀ, ਗੁੱਡੀ ਤੇ ਹੈ ਹੀ ਗੱਡੀ ਚਲਾ ਲੈਂਦੇੇ ਆ ਹੋਰ ਕੀ।
ਗੱਡੀ ਨਹੀਂ ਉਂਝ ਚਲਾਓ ਸ਼ੋ ਵਾਸਤੇ। ਉਹ ਇਹ ਕੰਮ ਨਾ ਕਰੋ।ਤੂੰ ਛੱਡਦੇ ਮੈਂ ਤੇ ਤੈਨੂੰ ਬੁਲ ਜਾਂਦੀ ਆਾਲ ਚਲਾਾਂ ਚਲਾਉਦੇ।
ਹਾਂਜੀ।
ਹੈਲੋ
ਹਾਂਜੀਜੀ ਯਾਰ।
ਮੈਂ ਕਿਹਾ ਬੋਨ ਤ ਤੂੰ ਜਾਂਦੀ।
ਮ ਸਾਡੀ ਵੀ ਗੜ ਅ ਗੱਡੀਆਂ ਨਾਲ ਬੋਂਡ ਪੂਰੀ ਹੈ ਹਨਾ।
ਹਾਂ ਪੂਰੀ ਬੋਡਿੰਗ ਹੈਗੀ ਜੀ ਪੂਰੀ ਬੋਡਿੰਗ।
ਘ ਵਾਲੀ ਹੋਰ ਦੱਸ?
ਜਿੰਨਾ ਆਪਣੀ ਗੱਡੀ ਨੂੰ ਪਿਆਰ ਕਰਦਾ ਨਾ। ਉਹਨਾ ਕਿਸੇ ਨੂੰ ਪਿਆ ਨੀ ਕਰਦਾ ਵਾ।
ਵਧੀਆ ਜੀ। ਚਲੋ ਗੱਡੀ ਵੀ ਮੋਸ਼ਨ ਹੈ ਇੱਕ ਮੁੰਡਿਆਂ ਦਾ।
ਜਦੀ ਹੈ।
ਘੁੰਮਣ ਘੁੰਮਣ ਨੀ ਗਏ ਸੀ ਕਿੱਥੇ
ਬਸ ਘੁੰਮਦੇ ਪਏ ਹ। ਛੱੜਦੇ ਪਏ ਆ ਨਾਲੇ ਘੁੰਮਦੇ ਵੀ ਪਏ ਆ।
ਹ ਤਾਂਹੀ ਤਾਂਹੀ ਆਹੀ ਕੰਮ ਵਧੀਆ ਲੱਗਦਾ ਕਿ ਮਤਲਬ ਬੰਦਿਆਂ ਨੂੰ ਵੀ ਛੱਡ ਆਓਸੇ ਵੀ ਕਮਾ ਲ ਲੋ ਘੁੰਮ ਵੀ ਆਓ।
ਕੋਈ ਨੀ ਆਉਣਾ ਸਾਡੇ ਇਥੇ ਸਾਡੇ ਇੱਥੇ ਆਉਣਾ ਵ ਸਿਖਾ ਦਾ ਵੀ
ਹ। ਮੈਂ ਵੀ ਸੋਚ ਮ ਚਲੋ ਨਾਲ ਗੱਡੀ ਗੜ ਮੈਂ ਵੀ ਸੋਚਿਆ ਮੈਂ ਵੀ ਚਲੋ ਗੱਡੀ ਗੁੱਡੀ ਦਾ ਕੰਮ ਸਿੱਖੀਏ ਥੋੜਾ ਬਹੁਤ।
ਮਾਰੋ ਗੇੜਾ ਹੋ।
ਨਹੀਂ ਗੱਡੀ ਤੇ ਆਉਂਦੀ ਚਲਾਉਣੀ ਵ ਬੰਦੇ ਬਿਠਾਣੇ ਸਿਖਾਣੇ ਨੇ ਮੈਂ।
ਬਾਣੇ ਕੀ ਬੜਾ ਉਹ ਬਸ ਐਪ ਆਉਂਦੇ ਫੋਨ 'ਚ ਉਹ ਕਰੋ ਡਾਊਨਲੋਡ। ਤੇ ਹੋ ਗਿਆ ਕੰਮ ਬਸ ਉਹ ਚ ਚਲਾਉਣਾ ਸਿੱਖਣਾ ਐ। ਕਿਹੜੀ ਸੌਖੀ ਸੌਖੀ ਗੱਲ ਹੈਗੀ ਉਹਨਾ ਔਖਾ ਕੰਮ ਕੋਈ ਨੀ।
ਕੋਈ ਨੀ ਮੈਂ ਕੋਸ਼ਿਸ਼ ਕਰਾਂ ਵੀ ਕੰਮ ਕਰਾਂ ਇਹ ਵਾਲਾ ਗੱਡੀ ਵਾਲਾ। ਹੁਣ ਗੱਡੀ ਕਿਹੜੀ ਰੱਖੀ ਆ।
ਅ
ਠੀਕ ਠੀ ਐਵਰੇਲੀ
ਮੈਂ ਤੇ ਜੀ ਬਈ ਨੂੰ ਰੱਖ।
ਬੋਲੀ ਨੂੰ
ਅੱਛਾ-ਅੱਛਾ। ਐਵਰੇਜ ਠੀਕ ਦਿੰਦੀ ਏ।
ਐਵਰੇਜ ਸਭ ਤੋਂ ਵਧੀਆ ਹੈਗੀ ਬਾਈ ਜੀ ਓਦੀ ਮੈਂ ਕਹਿੰਦਾ ਬਲੀਨੋ ਤੋਂ ਇਹਦੀ ਮੈਨੂੰ ਨੀ ਵਧੀਆ ਲੱਗੀ। ਐਵਰੇਜ ਕੀ ਹੈ ਏਡੀ
ਹਾਂਜੀ ਬਲੈਨੋ ਵਧੀਆ, ਮਾਰੂਤੀ ਦੀ ਗੱਡੀ ਵੀ ਵਧੀਆ।
ਨਹੀਂ ਉਂਜ ਤਾਂ ਐਕਸੈਂਟ ਵੀ ਵਧੀਆ।
ਹੱਮ ਐਕਸੈਂਟ ਵਧੀਆ ਬਾਕੀ ਮਾਰੂਤੀ ਤਾਂ ਮਾਰੂਤੀ ਹੈ ਮੈਂ ਕਿਹਾ ਬਾਕੀ ਮਾਰੂਤੀ ਤੇ ਮਾਰੂਤੀ ਏ।
ਤੇ
ਉੱਥੇ ਕੁੱਝ ਦਿਨਾਂ ਪਹਿਲਾਂ ਪਹਿਲਾਂ ਹੁਣ ਕਾਂਟਰੋਵਰਸੀ ਚੱਲੀ ਸੀ ਗਾਣਾ-ਵਾਣਾ ਚੱਲਿਆ ਸੀ ਮਤਲਬ ਤੀਜੇ ਤੋਂ ਉੱਪਰ ਤਾਂ ਚੜ੍ਹ ਜਾਵੇਗੀ ਹੈ ਨਾ।
ਹਾਂ ਹਾਂ ਉਹ ਚੱਲਿਆ ਹਰ ਹਰਿਆਣੇ ਵੀ ਗਾਣੇ ਯਾਰ ਸਾਨੂੰ ਕਿੱਥੇ ਸਮਝ ਆਨੇ।
ਹਾਂ ਉਹ ਤਾਂ ਹੈ ਮੈਂ ਵੀ ਸੁਣਿਆ ਸੀ ਪਰ ਕਾਂਟਰੋਵਰਸੀ ਜੀ ਕ੍ਰੀਏਟ ਕਰਤੀ ਇਹਨਾਂ ਨੇ ਨਾ
ਅ ਅੱਛਾ ਛਾ ਛੱਡੋ ਯਾਰ ਗੱਲ ਨੂੰ। ਫਾਲਤੂ ਬਣਾਈ ਜਾਂਦੇ ਆ।
ਹਾਂ।
ਉਹ ਸਾਨੂੰ ਅਸੀਂ ਤਾਂ ਪੰਜਾਬੀ ਸੁਣੇ ਆ ਸ਼ੁਰੂ ਤੋਂ ਹੀ ਦੇਖੋ ਜੀ।
ਹਾਂ ਉਹੀ ਆ ਆਪਾਂ ਵੀ ਆਪਾਂ ਵੀ ਆ ਸਿੱਧੂ ਮੂਸੇ ਚਿੱਟੇ ਬਾਈ ਦੇ ਗਾਣੇ ਗਣੇ ਸੁ
ਹਮ ਕਿਉਂ ਆ ਵਾਇਫ ਫੇਵਰਿਟ ਆਲਸੋ
ਉਹ ਦੱਸੋ ਰੋਟੀ ਪਾਣੀ ਖਾ ਲਿਆ? ਰੋਟੀ ਪਾਣੀ ਚ ਕੀ ਬਣਾਇਆ ਫਿਰ ਅੱਜ।
ਟੀਂਡੇ ਵਗੈਰਾ ਬਣਾਏ ਘੀਆ ਵਗੈਰਾ।
ਓਕੇ ਆ ਏਹ ਖਾਣ ਦਾ ਜੀਅ ਨਹੀਂ ਕਰ ਦਾਰ ਮੌਸਮ ਹੋ ਜਾਏ।
ਘਰਦਿਆਂ ਨੇ ਬਣਾਏ ਸੀ ਮੈਂ ਕਿਹਾ ਖਾਣੇ ਤੇ ਪੈਣੇ ਹੀ ਨੀ ਤੇ ਜੁੱਤੀਆਂ ਲਾਵਾਂਗੇ ਜੁੱਤੀਆਂ ਤੋਂ ਵਧੀਆ ਕਿਯਾ ਖਾ ਲੋ।
ਆਹੋ ਆਹ ਤੇ ਗੱਲ ਸਹੀ ਆ।
ਗੱਲੇ ਹੋਰ ਦੱਸੋ ਜੀ।
ਬਸ ਜੀ
ਨੈੱਟਵਰਕ ਪ੍ਰੌਬਲਮ ਚ ਕਰਨਾ ਵਾਜ਼ ਕੱਟ ਰਹੀ ਥੋੜ੍ਹੀ
ਤੇਜ ਬੋਲੋ ਹੋੜੀ
ਹੁਣ ਠੀਕ ਏ।
ਠੀਕ ਐ ਜੀ
ਹਾਂ
ਹੋਰ ਜਾਂਦੇ ਸਵੇਰੇ ਪਾਰਕ ਚ
ਹਾਂ ਹੁਣ ਤੇ ਥੋੜਾ ਬੰਦ ਕੀਤਾ ਏ ਨੀਂਦ ਨੀ ਖੁੱਲਦੀ ਪੰਜ ਵਜੇ
ਅੱਛਾ ਜੀ।
ਮੈਂ ਤੇ ਹੁਣ ਜਾਣਾ ਛੱਡਤਾ ਨਈ ਜਾਂਦਾ
ਉੱਠਦੇ ਕਿੰਨੇ ਵਜੇ ਓ
ਓ ਰਾਤੀ ਆਉਂਦੇ ਆ ਬਾਰਾਂ ਇੱਕ ਦੋ ਵਜੇ ਫੇਰ ਕਿੱਥੇ ਮਨ ਕਰਦਾ ਯਾਰ ਸਵੇਰੇ ਉੱਠਣ ਦਾ।
ਅੱਛਾ। ਵਧੀਆ ਮੈਂ ਵੀ ਤੇ ਮੈਂ ਉਸ ਤੇ ਜਾਂਨਾ ਪੰਜ ਵਜੇ।
ਕਿੱਥੇ।
ਮੈਂ ਕਿਆ ਮੈਂ ਉੱਠ ਜਾਨਾ ਪੰਜ ਵਜੇ ਸਵੇਰੇ ਹਾਂ ਮ ਟੈਮ ਦੇ ਕੇ ਫੇਰ ਸੋ ਜਾਂਨਾ ਮੈਂ ਕਾ ਟੈਮ ਦੇ ਕੇ ਫੇਰ ਸੋ ਜਾਨਾ
ਹੂੰ
ਹਾਂ ਕਹਿੰਦੇ ਕੇ ਫੇਰ ਹਨਾ ਪੰਜ ਈ ਤੇ ਵੱਜੇ ਨੇ ਚਲੋ ਛੱਡ ਦੋ ਹੋਰ
ਚਲੋ ਬਾਅਦ ਚ ਉੱਠ ਜਾਗੇ ਆਪ ਪੰਜ ਈ ਤੇ ਵਜੇ ਨੇ
ਹਾਂ। ਹੋਰ ਦੱਸੋ ਜੀ
ਬਬਲੀਨੋ ਦਾ ਐ, ਹੈ ਕਿ ਚੱਲੋ ਵੀ ਲੋ ਖਰਚੇ ਵੀ ਜ਼ਿਆਦਾ ਨੀ ਐ। ਡੀਜ਼ਲ- ਡੁਜਲ ਦਾ, ਪੈਟਰੋਲ ਦਾ ਖਰਚਾ ਏ ਬਸ। ਹੋਰ ਕਿੱਥੇ ਲੈ ਕੇ ਗਏ, ਹੁਣ ਪੈਸੇੰਜਰਾ ਨੂੰ ਬ ਕਿੱਥੇ ਗੇਹੜੀ ਮਾਰੀ ਉਹ ਲੈ ਗਏ ਮੈਂ ਕਹਿ ਰਿਹਾ ਪਸਂਜਰਾਂ ਨੂੰ ਲੈ ਕੇ ਕਿੱਥੇ ਗਏ ਸੀ ਹੁਣ
ਕੱਟਦੀ ਪਈ ਹੈ ਵਾ ਥੋੜੀ, ਪਤਾ ਕਿ ਬੜੀ
ਮੈਂ ਕਹਿ ਰਹੇ ਆ ਪੈਸੇਜਰਾਂ ਨੂੰ, ਲੈ ਕੇ ਕਿੱਥੇ ਗਏ ਸੀ? ਹੁਣ, ਪੈਸੈਂਜਰਾਂ ਨੂੰ ਲੈ ਕੇ ਕਿੱਥੇ? ਕਿੱਥੇ ਗਏ ਸੀ ਹੁਣ?
ਅੱਛਾ। ਬਸ ਆਹੀ ਆਪਣਾ ਜਿਹੜਾ ਉਹਦਾ ਕਿਹੜਾ ਪੰਚਕੁਲਾ ਲੈ ਜਾਂਦੇ।
ਅੱਛਾ-ਅੱਛਾ ਚਲੋ ਮੇਰੀ ਨਾ ਕੋਲ ਆ ਰਹੀ ਹੈ। ਮੈਂ, ਕਰਦਾ ਤੁਹਾਨੂੰ ਫੇਰ।
ਹਾਂ, ਚਲੋ ਕੋਈ ਨੀ ਫੇਰ। ਕਰਨੇ ਆ ਸ਼ਾਮ ਨੂੰ ਗੱਲ ਕਰਨੇ ਆ ਹੈ। ਠੀਕ ਹੈ ਜੀ, ਓਕੇ ਜੀ। ਓਕੇ, ਸਤਿ ਸ੍ਰੀ ਅਕਾਲ ਜੀ ਵੀਰੇ।